ਹਾਂਜੀ ਕਿਵੇਂ ਹੋਂ
ਠੀਕ ਆ ਤੁਸੀਂ ਦੱਸੋ।
ਵਧੀਆ ਤੁਸੀਂ ਵੀ ਸ਼ਰਮਾ ਓ
ਹਾਂਜੀ ਹਾਂ।
ਅੱਛਾ।
ਹਾਂਜੀ।
ਸਾਰੇ ਹੀ ਸ਼ਰਮਾਂ ਇਕੱਠੇ ਹੋ ਰਹੇ ਨੇ ਫੇਰ
ਹਾਂਜੀ ਹਾਂ।
ਮੈਂ ਵੀ ਸ਼ਰਮਾ ਆ
ਹਾਂਜੀ ਹਾਂ ਔਹ ਦਿਖਦਾ ਉਹ ਚ ਕਾਲੇਜ ਹਾਂ, ਚਲੋ ਵਧੀਆ
ਤੇ ਜਿਹਨੇ ਮੈਨੂੰ ਦੱਸਿਆ ਸੀ ਉਹ ਵੀ ਸ਼ਰਮ
ਹਾਂਜੀ ਹਾਂ, ਉਹ ਵੀ ਹੈ।
ਸ਼ਾਇਦ ਤੁਸੀਂ ਜਾਣਦੇ ਹੋਂਗੇ ਉਹ
ਅਹਾਂ ਜੀ ਹਾਂ।
ਜਾਣਦੇ ਹੋ।
ਹਾਂਜੀ ਹਾਂ।
ਹੂੰ-ਹੂੰ ਤੇ ਉਹਨਾਂ ਉਹਨੇ ਹੀ ਦੱਸਿਆ ਸੀਗਾ ਮੈਨੂੰ ਕੰਮ ਇਹ
ਤੁਹਾਡੇ ਅਹ ਧਾਨੀ ਰਿਸ਼ਤੇਦਾਰੀ ਚੋਂ ਤਾਂ ਨੀ ਹੈਗੇ
ਹਾਂਜੀ ਹਾਂ ਅ ਮੇਰੇ ਮਾਮਾ ਜੀ ਦੀ ਕੁੜੀ ਆ ਉਹ
ਓਕੇ, ਓਕੇ, ਓਕੇ। ਠੀਕ ਹੈ, ਠੀਕ ਹੈ, ਠੀਕ ਹੈ।
ਹਾਂਜੀ ਹਾਂ ਹਾਂਜੀ।
ਮੇਰੀ ਵੀ ਕਾਫੀ ਟਾਈਮ ਦੀ ਮੇਰੀ ਸਕੂਲ ਟਾਈਮ ਦੀ ਫਰੈਂਡ ਹੈ ਇਹ
ਅੱਛਾ, ਅੱਛਾ।
ਹਾਂਜੀ। ਅਸੀਂ ਇਕੱਠੇ ਪੜ੍ਹਦੇ ਨਾਈਨਥ ਕਲਾਸ। ਨਾਈਨਥ ਤੋ ਕਲਾਸ ਤੋਂ ਲੈ ਕੇ ਬੀ ਏ ਤੱਕ ਅਸੀਂ ਕਿੱਠਿਆਂ ਨੇ ਸਭ ਕੁਛ ਕੀਤਾ
ਠੀਕ ਹੈ, ਠੀਕ ਹੈ ।ਬੀ ਏ ਵੀ ਤੁਸੀਂ ਨਾਲ ਹੀ ਕੀਤੀ ਏ।
ਹਾਂਜੀ। ਵੂਮੈਨ ਕਾਲਜ ਚ ਨਾਲ ਕੀਤੀ ਏ। ਨੇ ਕੀਤੀ ਹੈ--ਉਹ ਤੋਂ ਬਾਅਦ ਹੁਣ ਛਿੜ ਗਏ ਇਹਨੇ ਕੁਛ ਕੀਤਾ ਨੀ ।ਪਤਾ ਨੀ ਹਾਂ ਇਹਨੇ ਕੁਛ ਕੀਤਾ ਨੀ ਸੀ।
ਹਾਂਜੀ- ਹਾਂ ਫੇਰ ਇਹ ਲੱਗੀ ਨੇ ਅੱਗੇ ਸਟੈਨੋ ਦਾ ਕੀਤਾ। ਤਾ ਸੀਗਾ।
ਸਟੈਨੋ ਦਾ ਕੀਤਾ ਸੀ ਇਨੇ ਉਹ ਵੀ ਮੇਰੇ ਨਾਲ ਈ ਕੀਤਾ ਸੀਗਾ।
ਅੱਛਾ-ਅੱਛਾ!
ਤੇ- ਉਹ ਤੋਂ ਬਾਅਦ ਫੇਰ ਸ ਉਹ ਤੋਂ ਬਾਅਦ ਤਾਂ ਅਸੀਂ ਅਲੱਗ-ਅਲੱਗ ਹੋ ਗਏ ਸੀ। ਮੈਂ ਹੋਸਪਿਟਲ ਵਾਲੀ ਏ ਹੋਸਟਲ ਲਾਈਨ ਚ ਚਲੀ ਗਈ ਸੀ ਏ ਹਟੀ ਗਈ ਸੀਗੀ।
ਹਾਂਜੀ ਹਾਂ -ਇਹ ਤਾਂ ਹਟਗੀ ਸੀਗੀ।
ਫੇਰ ਹਟ ਗਏ ਸੀ ਇਹ। ਨਹੀਂ ਤਾਂ ਅਸੀਂ ਇਕੱਠੇ ਈ ਸੀਗੇ ਤਾਂ ਕਰਕੇ- ਕਿ ਮੈਂ ਜਾਣਦੀ ਆਂ।
ਹਾਂਜੀ ਹਾਂ -ਤੇ ਸੇਮ ਅ ਪਿੰਡ ਵੀ ਤੁਆਡਾ।
ਨਹੀਂ ਪਿੰਡ ਸਾਡਾ ਇਨਾਂ ਦੇ ਪਿੰਡ ਤੋਂ ਅੱਗੇ ਐ। ਅਗਲਾ ਪਿੰਡ ਐ ਇੱਕ ।ਹਾਂਜੀ। ਪਿੰਡ ਸਾਡਾ ਅਲੱਗ ਅਲੱਗ ਆ। ਬਟ ਤਿੰਨ ਕਿਲੋਮੀਟਰ ਦਾ ਈ ਫ਼ਰਕ ਐ। ਜ਼ਿਆਦਾ ਨੀ ਹੈਗਾ।
ਅੱਛਾ-ਅੱਛਾ!
ਤੇ ਰੇਣੇ ਆਂ।
ਹਾਂ ਚਲੋ ਵਧੀਆ।
ਹਾਂਜੀ- ਨੇੜੇ ਈ ਐ। ਜ਼ਿਆਦਾ ਦੂਰ ਨੀ ਹੈਗਾ। ਇਕੱਠੇ ਈ ਆ।
ਹਾਂਜੀ ਹਾਂ। ਵਧੀਆ ਏਂਈ ਹੁੰਦਾ ਆ ਵੀ ਹਾਂ- ਫੇਰ ਤਾਂ ਉਹ ਕੋਈ ਉਹ ਮਿਲਦਾ ਆ।
ਫਿਰ ਤੋਂ ਕੋਈ ਓ ਮਿਲਦਾ, ਬਟ ਐ ਮੇਰੀਆਂ ਸਕੂਲ ਫਰੈਂਡ ਨਾ ਬਹੁਤ ਜ਼ਿਆਦਾ ਵਧੀਆ ਨੇ। ਹੁਣ ਜਿਹੜੀਆਂ ਹੁਣ ਤੱਕ ਵੀ ਨਾਲ ਨੇ ਹਨਾ, ਨਾਲ ਨਿਭਾ ਰੀਆਂ ਨੇ ਨਈ ਅੱਜ ਕੱਲ ਸਭ ਨੂੰ ਆਪਣੇ ਮਤਲਬ ਤੱਕ ਕੰਮ ਹੁੰਦਾ। ਬਟ ਇਹ ਬਹੁਤ ਵਧੀਆ ਨੇ, ਜੇ ਇਨਾਂ ਨੂੰ ਘਰੇ ਵੀ ਬੁਲਾ ਲਏ ਏ ਆ ਜਾਂਦੀਆਂ ਨੇ
ਹਾਂ -ਹਾਂ ਹਾਂਜੀ ਹਾਂ ਉਹ ਬੁਲਾ ਲੈਂਦੀ ਆ ।ਉਹ ਕਈ ਵਾਰ ਜੇਕਰ ਮਤਲਬ ਸਡ ਇੱਧਰ ਵੀ ਫੰਕਸ਼ਨ ਹੋਵੇ ਆ ਜਾਂਦੀਆਂ ਮੇਰੀਆਂ ਸਹੇਲੀਆਂ
ਹਾਂਜੀ ਹਾਂ ਬੁਲਾ ਲੈਂਦੇ ਨੇ ਉਹ ਵੀ ਅਸੀਂ ਵੀ ਆ ਜਾਂਦੇ ਆਂ। ਹੁਣ ਉਨਾਂ ਨੇ ਟਰੈਕਟਰ ਲਿੱਤਾ ਸੀਗਾ
ਹੁਣ ਓਨੇ ਨੇ ਨਵਾ ਲਿਤਾ ਏ ਵਧੀਆ ਐਈ ਹੁੰਦਾ ਆ ਫੇਰ ਮਲਬ- ਵਧੀਆ ਫਰੈਂਡਸ ਨਾਲ ਈ ਇੰਜੋਏ ਕੀਤਾ ਜਾਂਦਾ ਫੇਰ ਤਾਂ ਮਤਲਬ- ਫੇਰ ਜਦੋਂ ਪੜਾਈ ਖਤਮ ਹੋ ਜਾਂਦੀ ਹੈ ।ਫੇਰ ਤਾਂ ਕੌਣ ਪੁੱਛ ਮਤਲਬ ਕਾਫੀ ਟਾਈਮ ਬਾਅਦ ਮਿਲਦੀ ਦਾ ਹੈ ਅਗਲਾ
ਸਹੀ ਆ ਕੋਈ ਨੀ ਪੁੱਛਦਾ ਕਿਸੇ ਨੂੰ ਨੇੜੇ ਦੀ, ਮਤਲਬ ਜੇ ਆਪਾਂ ਕਿਸੇ ਦੇ ਕੋਲ ਵੀ ਖੜੇ ਹੁੰਦੇ ਆਾਂ ਨੇੜੇ ਦੀ ਲੰਘ ਜਾਂਦੇ ਨੇ ਵੀ ਹਾਂ ਆਪਾਂ ਨੇ ਕੀ ਲੈਣਾ ਪਚਾਣਦਾ ਹੀ ਨ ਹੈ ਹਜੇ ਆਪਾਂ ਫੇਰ ਵੀ ਭੱਜ ਕੇ ਕਹਿ ਦਿੰਦੇ ਹਾਂ ਹਾਏ ਉਹ ਕੁੜੀ ਹੈ। ਹਨਾ ਬੁਲਾ ਲੈਂਦੇ ਆ ਬਟ
ਇਗਨੋਰ ਕਰਕੇ ਚੱਲ ਜਾਂਦਾ ਏ ਹਾਂ, ਹਾਂ ਕਰਨਾ ਨੀ ਚਾਹੀਦਾ ਹਾਂ। ਚੱਲ ਪਰ ਜਿਹੜੇ ਉ ਵਧੀਆ ਹੁੰਦੇ ਨੇ ਚਲੋ ਮਿਲਦੇ ਨੇ ਖੁਸ਼ ਹੋ ਕੇ ਹਨ ਨਾ ਪਰ ਉਹਨਾਂ ਵੀ ਜਿਹੜੇ ਚਲੋ ਪੱਕੇ ਹੁੰਦੇ ਨੇ ਪਰ ਉਹਨਾਂ ਨਾਲ ਵੀ ਆਪਾਂ ਵੀ ਬਹੁਤ ਟਾਈਮ ਬਸ ਜੇ ਕਦੇ ਫੰਕਸ਼ਨ ਹੀ ਹੋਵੇ ਤਾਂ ਹੀ ਮਿਲ ਪਾਉਦੇ ਨਹੀਂ ਤਾਂ ਮਤਲਬ ਕਾਲਜ ਤੋਂ ਬਾਅਦ ਕਿੱਥੇ ਮਤਲਬ ਮਿਲਿਆ ਜਾਂਦਾ ਹੂੰ, ਸਾਰੇ ਬਿਜੀ ਹੋ ਜਾਂਦੇ ਨੇ ਆਪਣੀ ਆਪ ਆਪਣੀ ਲਾਈਫ 'ਚ
ਹਾਂ ਸਭ ਨੂੰ ਆਪਣਾ ਆਪਣੇ ਕੰਮ ਚ ਪੈ ਜਾਂਦੇ ਨੇ ਕੌਣ ਕਿੱਥੇ ਮਿਲਦਾ ਕੋਈ ਵਿਆਹਿਆ ਜਾਂਦਾ ਆ ਹਨਾ ਹਾਂਜੀ।
ਹਾਂਜੀ। ਹਾ ਹਾਂ ਫਿਰ ਤਾਂ ਚਲੋ ਬੰਦਾ ਆਪਣੀ ਲਾਈਫ ਬਿਜ਼ੀ ਹੋ ਜਾਂਦਾ ਬੱਚੇ ਹੋ ਜਾਂਦੇ ਨੇ ਫਿਰ ਅਗਲੇ ਸੋਹਰਿਆਂ ਘਰ ਦਾ ਕੰਮ ਸਾਰਾ
ਨਾਲੇ ਸਹੁਰੇ ਵਾਲੇ ਕਿੱਥੇ ਸੁਣਦੇ ਨੇ ਕਿਸ
ਹਾਂ, ਹਾਂ। ਨਾਲੇ ਉੱਥੇ ਟਾਈਮ ਕੰਮ ਕਰਨਾ ਪੈਂਦਾ ਹੈ ਚੱਲ ਉਰੇ ਤਾਂ ਆਪਾਂ ਨੂੰ ਹੁੰਦਾ ਵੀ ਚਲ ਬਹਿ ਗਏ ਮੰਮੀ ਉਹ ਨ ਕਰ ਲੈਣਗੇ ਪਰ ਉੱਥੇ ਤਾਂ ਬੜਾ ਔਖਾ ਹੁੰਦਾ
ਬਹੁਤ ਔਖਾ ਹੁੰਦਾ ਤੁਸੀਂ ਤਾਂ ਛੋਟੇ ਹੀ ਹੋਣੇ ਹਜੇ
ਹਾਂਜੀ ।ਹਾਂ ਮੈਂ ਬਸ ਗ੍ਰੈਜੂਏਸ਼ਨ ਕੀਤੀ ਸੀਗੀ ਤੇ ਅ ਦੋ ਹਜ਼ਾਰ ਦੋ ਦਾ ਵਰਥ ਆ ਮੇਰਾ।
ਦੋ ਹਜ਼ਾਰ ਦੋ ਦਾ
ਹਾਂਜੀ ਹਾਂ।
ਸਾਲ ਛੋਟੇ ਹੋ ਸਾਡੇ ਤੋਂ
ਹਾਂਜੀ ਅੰਕਿਤਤਾ ਤੋਂ ਮੈਂ ਸਾਲ ਛੋਟੀ ਹਾਂ
ਹਮ ਅਸੀਂ ਸਾਡਾ ਦੋ ਹਜ਼ਾਰ ਇੱਕ ਦਾ ਬਰਥ ਹੈ।
ਹਾਂਜੀ, ਹਾਂਜੀ ਹਾਂ। ਉਹਦੇ ਤੋਂ ਮ ਸਾਲ
ਹਮ--ਚ ਫਿਰ ਵੀ ਹਣ ਦੇ ਹੀ ਹੋ ਗਏ
ਇਨਾ ਫਰਕ।
ਹੋਰ ਇਹੀ ਹੁੰਦਾ ਆ। ਚਲੋ ਵਧੀਆ ਜੇ ਕੋਈ ਐਵੇਂ ਚਲ ਫਰੈਂਡਲੀ ਮਿਲ ਜਾਵੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹਨਾ।
ਹਾਂਜੀ ਹਾਂਜੀ ਇਹ ਤਾਂ ਹੈ ਚਲੋ। ਹੋਰ ਨੇ ਕੁੱਛ ਤਾਂ,
ਆਪਾਂ ਆਹੋ ਮਤਲਬ ਆ ਹਾਂ। ਨਾਲੇ ਆਪਾਂ ਜਾਣਦੇ ਹੁੰਦੇ ਹਾਂ ਚਲੋ ਜਿਹੜੀ ਜਿਹੜਾ ਚੀਜ਼ ਗੱਲ ਜਾਣਦੇ ਹਾਂ ਆਪਾਂ ਉਹ ਸ਼ੇਅਰ ਕਰ ਲੈਂਦੇ ਹਾਂ।
ਸ਼ੇਅਰ ਕਰ ਲੈਂਦੇ ਹਾਂ ਹੁਣ ਜੇ ਅੱਗੇ ਕੋਈ ਹੋਰ ਵਰਕ ਵੀ ਆਇਆ ਹਨਾ। ਚਲੋ ਹੁਣ। ਆਪਣੀ ਤਾਂ ਬੋਂਡਿੰਗ ਹੈਗੀ ਹੈ ਆਪਾਂ ਇੱਕ ਦੂਜੇ ਨੂੰ ਦੱਸ ਤਾਂ ਦੇਵਾਂਗੇ ਵੀ ਹਾਂ। ਭਾਈ ਅਸੀਂ ਇਹ ਕੰਮ।
ਹਾਂ ਕੰਮ ਆਇਆ ਆ ਨਾਲੇ ਅਗਲਾ ਦੱਸ ਦਿਨ ਦਾ ਆਾ।
ਹਾਂ ਬਟ ਕਈ ਦੱਸਦੇ ਵੀ ਨੀ ਹੈਗੇ ਸਭ ਨੂੰ। ਹੋਰ ਕੀ।
ਚਲੋ ਅੰਕਿਤਾ ਦਾ ਐਵੇਂ ਦੱਸ। ਆ ਜਾਣਗੇ ਜਿਹੜਾ ਵੀ ਕੋਈ ਆਦਾ ਹੈ।
ਹਾਂ ਅੰਕਿਤਾ ਦਾ ਨੇਚਰ ਬਹੁਤ ਵਧੀਆ ਆ।
ਹਾਂਜੀ ਹਾਂ।
ਸਾਊ ਹੈ ਵਿਚਾਰੀ।
ਹਾਂਜੀ।
ਬਟੇ ਕਈ ਕਹਿੰਦੀਆਂ ਕਈ ਮੇਰੀ ਫਰੈਂਡਸ ਕਹਿੰਦੀਆਂ ਨੇ ਕਿ ਇਹਦੇ ਚ ਐਟੀਟਿਊਡ ਆ। ਪਰ ਸਾਨੂੰ ਨੀ ਲੱਗਦਾ ਯਾਰ ਸਾਡੇ ਨਾਲ ਰਹੀਏ ਸਾਨੂੰ ਕਿਉਂ ਲੱਗੂ। ਆ।
ਹਾਂਜੀ ਹਾਂ।
ਕਹਿੰਦੀਆਂ ਨੇ ਕਈ ਸੋਚ ਹੁੰਦੀ ਆ ਬਟ ਆਪਾਂ ਜਦੋਂ ਆਪਣੇ ਲਈ ਸਹੀ ਹੈ ਤਾਂ ਆਪ। ਕਯੋਂ ਕਿਸਨੂੰ ਗਲਤ।
ਹਾਂ ਸਹੀ ਗੱਲ ਆ ਆਪਣੇ ਆਪਾ ਨੂੰ ਨੀ। ਅਗਲਾ ਐਵੇਂ ਮਿਸਬਿਹੇਵ ਕਰਦਾ ਆਪਣੇ ਲਈ ਸਹੀ ਆ ਤਾਂ ਆਪਾਂ ਕਿਉਂ ਕਹੀਏ।
ਹਾਂ ਜੀ ਜੀ ਕਰਕੇ। ਬੋਲਦੀ ਆਪਾਂ ਨੂੰ ਤਾਂ ਕਦੇ ਕੁੱਛ। ਕਿਹਾ ਵੀ ਨਹੀਂ ਉਹਨੇ।
ਹਾਂ ਹਾਂ ਹਾਂ ਓਦਾਂ ਬਸ ਗੁੱਸਾ। ਜਲਦੀ ਆ ਜਾਂਦਾ, ਉਹਨੂੰ। ਹਾਂ । ਬਸ, ਹਾਂ । ਮੈਨੂੰ ਵੀ ਜਿਵੇਂ ਮਾੜਾ ਜਿ, ਕਰ ਤੈਨੂੰ ਪਤਾ ਨੀ ਨਾ। ਇੰਨੀ ਵਾਰ ਕਹਿ ਤਾਂ, ਤੈਨੂੰ ਮੈਂ
ਐਈ। ਕਹਿੰਦੀ ਆ, ਉਹ ਅੱਛਾ ਇਹਦੀਆ ਦੀਦੀਆਂ ਵੀ
ਹਾਂ, ਹਾਂ। ਉਹ ਸਾਰੀਆਂ ਸਾਊ ਨੇ ਭੈਣਾ
ਹਾਂ ਤਿੰਨ ਚਾਰੇ ਬੂ, ਦੀਦੀਆਂ ਨਾਂ ਬਹੁਤ ਜ਼ਿਆਦਾ ਸਾਊ ਨੇ ਮੰਮੀ ਵੀ ਬਹੁਤ ਸਾਊ ਹੈ, ਇਹਦੀ। ਅਸੀਂ ਪਹਿਲਾਂ ਜਦੋਂ, ਸਾਡੇ ਨਾ ਕਰੋਨਾ ਟਾਈਮ ਪੇਪਰ ਚੱਲਦੇ ਹੁੰਦੇ ਸੀ, ਤਾਂ ਬੀਏ ਦੇ ਪੇਪਰ, ਅਸੀਂ ਇਹਨਾਂ ਦੇ ਘਰੇ ਦਿੰਦੇ ਹੁੰਦੇ ਸੀ, ਇਕੱਠੀਆਂ ਲਿਖਦੀਆਂ ਹੁੰਦੀਆਂ ਸੀ ਬੈਠ ਕੇ।
ਹਾਂਜੀ। ਹਾਂ, ਹਾਂ।
ਤੇ ਫਿਰ ਅਸੀਂ ਸਬਮਿਟ ਕਰਵਾਉਣ ਜਾਂਦੇ ਹੁੰਦੇ। ਸਾਡੇ ਪਿੰਡ ਤਾਂ ਹੁਣ ਬੱਸ ਨੀ ਆਦੀ ਸੀ, ਤੇ ਇਹਨਾਂ ਦੇ ਪਿੰਡ ਆਦੀ ਹੁੰਦੀ ਸੀ। ਫੇਰ ਇਹਦੀ ਮੰਮਾ, ਸਾਨੂੰ ਰੋਟੀ ਵਗੈਰਾ ਸਾਰਾ ਕੁਛ ਪਕਾ ਕੇ, ਫੇਰ ਉਹ ਵੀ ਦਿੰਦੀ ਹੁੰਦੀ ਸੀ।
ਹਾਂਜੀ, ਹਾਂ, ਉੱਥੇ ਤਾਂ ਸਾਡੇ ਬਹੁਤ ਵਧੀਆ ਮਾਹੌਲ ਆ। ਐਨ ਜੀਅ ਲੱਗ ਜਾਂਦਾ ਜਾ ਕੇ, ਨਾਣਕੇ ਤਾਂ।
ਹਾਂਜੀ। ਬਹੁਤ ਜ਼ਿਆਦਾ ਵਧੀਆ ਮਾਹੌਲ ਹੈ, ਸਾਨੂੰ ਵੀ ਕਦੇ ਆਏ
ਮਲੀ ਹੈ ਨਾ, ਵੀ ਐ, ਵਧੀਆ ਸਾਰੇ ਰਲ ਕੇ ਰਹਿੰਦੇ ਨੇ।
ਫੈਮਿਲੀ ਆ ਪਰ ਐਵੇਂ ਮਤਲਬ ਹੁੰਦਾ ਹੀ ਨੀ ਹੈਗਾ, ਵੀ ਆਪ ਆਪਾਂ ਕਿਸੇ ਹੋਰ ਜਗ੍ਹਾ ਤੇ, ਆਏ ਹਾਂ।
ਹਾਂਜੀ, ਹਾਂ। ਵਧੀਆ, ਮਤਲਬ ਮ, ਹਾਂ, ਹਾਂ, ਉਹ ਵੀ ਬਸ ਮੈਂ ਹਾਸੀ ਵੀ ਆ, ਕਾਲੇ ਆ ਵਧੀਆ, ਨਾਂ। ਹਾਂ, ਹਾਂ, ਉਹ ਤਾਂ ਸਊ, ਉਹ ਤਾਂ ਜਮਾਂ ਬੋਲਦੇ ਨੀ, ਉਹ ਤਾਂ ਬੋਲਦੇ ਹੀ ਨੀ ਹੈ ਜਮਾਂ ਵੀ।
ਕਹਿਣਾ ਹੀ ਕੀ ਆ ਉਹਨਾਂ ਬਾਰੇ।
ਹਾਂ, ਇੱਕ ਮੇਰੀ ਮੰਮਾ ਤੇ, ਉਹਦਾ ਡੈਡੀ ਇਹ ਦੋਨੋ, ਐ, ਇਹ ਦੋਨੋ ਸਾਊ ਨੇ ਸਾਰੇ ਕਹਿੰਦੇ ਨੇ ਵੀ, ਇਹ ਦੋਨੋ ਬਾਕੀ ਜਿਹੜੇ ਹੋਰ ਨੇ, ਉਹ ਹਜੇ ਹੈਗੇ ਨੇ ਖੱਬੇ ਸਭਾਅ ਦੇ।
ਹਾਂ, ਹੋਰਾਂ ਨੂੰ ਤਾਂ, ਮੈਂ ਮਿਲੀ ਨੀ।
ਇਹਨਾਂ ਦੋਨਾਂ ਦਾ, ਤਾਂ ਮਤਲਬ ਵਧੀਆ ਹੈ ਸਾਊੂ ਨੇ ਕੁਛ ਨੀ ਕਹਿੰਦੇ ਕਿਸੇ ਨੂੰ,
ਹੂੰ, ਹੂੰ, ਅੱਛਾ ਜਿਹੜੇ ਇਹਦੇ ਉਹ ਨੇ, ਭਾਬੀ ਨੇ ਉਹ ਵੀ ਸਾਊ ਨੇ।
ਹਾਂ, ਉਹ ਵੀ ਬਹੁਤ ਸਹਣੇ ਨੇ । ਤੋਂ ਬਹੁਤ ਜ਼ਿਆਦਾ ਸਾਊ ਨੇ ਨਾਲੇ ਅੱਜ ਕੱਲ ਦੇਖਲਓ ਜਿਵੇਂ ਜੁਇੰਟ ਫੈਮਿਲੀ ਚ ਅਗਲਾ ਕੱਟ ਦਾ ਨ ਜਇੰਟ ਫੇਮਲੀ ਚ, ਹਾਂ ਹਾਂ, ਹਾਂਜੀ ਹਾਂ, ਦੋ ਬੱਚੇ ਹਨ ਹਾਂ, ਫੇਰ ਵੀ ਦੇਖਲੋ ਸਾਰਾ ਕੰਮ ਨਾਲ ਖੇ ਖੇਤੀਬਾੜੀ ਹੈ ਡੰਗਰ ਤਰ੍ਹਾਂ ਦਾ ਹਨਾ, ਵਗੈਰਾ ਪ ਣਾ ਤੇ ਐਵੇਂ ਰੋਟੀਆਂ ਵਗੈਰਾ ਖੇਤ ਚ ਦੇ ਕੇ ਆਣੀ ਸਭ ਕੁਛ ਐਨ ਵਧੀਆ ਕਰਦੇ ਨੇ।
ਸਾਰਾ ਕੁੱਝ ਇਕੱਠਾ ਹੀ ਕਰਦੇ ਨੇ ਯਾਰ ਐ ਵੀ ਨੀ, ਹੈਗਾ
ਹਾਂ ਹਾਂ ਨਾਲੇ, ਹਾਂ ਹਾਂ, ਨਾ ਨਾ ਏਦਾਂ ਨੀ ਗਾ, ਐ ਵਧੀਆ ਨੇ ਮਤਲਬ ਰਲ ਕੇ ਰਹਿੰਦੇ ਨੇ।
ਰਲਕੇ ਰਹਿੰਦੇ ਨੇ, ਬਟ ਠੀਕ ਹੈ ਐਵੇ ਚੱਲਦਾ ਘਰ ਚ ਹੋਰ ਕੀ। ਜੇ ਦੇਖਿਆ ਜਾਵੇ, ਹੁਣ ਸਾਰਾ ਦਿਨ ਕਲੇਸ਼ ਚੱਲੂਗਾ ਫੇਰ ਕੱਲ ਤੇ ਦਿਲ ਵੀ ਨੀ ਲੱਗਦਾ
ਹਮ ਇਹ ਤਾਂ ਹੈ ਨਾਲੇ ਚੱਲ ਸਾਰੇ ਖੁਸ਼ ਹੋ ਕੇ ਆਉਂਦੇ ਨੇ ਨਾ ਵੀ ਵਧੀਆ ਰਹਿੰਦੇ ਨੇ ਚਲੋ
ਹਾਂਜੀ-ਹਾਂਜੀ, ਸਾਰੇ ਖ਼ੁਸ਼ ਹੋ ਕੇ ਆਉਂਦੇ ਨੇ ਹੋਰਾਂ ਦਾ ਵੀ ਦਿਲ ਲੱਗਦਾ ਨਾਲੇ ਰਿਸ਼ਤੇ ਰਿਸ਼ਤੇਦਾਰ ਜਿਂਵੇ ਆ
ਹਾਂ ਹਾਂ ਅਸੀਂ ਤਾਂ ਉੱਥੇ ਹੀ ਜਾਂਦੇ ਆ। ਸ਼ੁਰੂ ਤੋਂ ਬਸ ਹੋਰ ਕਿਤੇ ਨੀ ਜਾਂਦੇ ਜੀ। ਛੁੱਟੀਆ ਹੁੰਦੀ ਛੱਟੀ
ਕੋਈ ਨੀ ਜਦੋਂ ਇਸ ਵਾਰ ਆਏ ਨਾ ਮੈਂ ਜਰੂਰ ਆਊਂਗੀ। ਤੁਹਾਨੂੰ ਮਿਲਿਆ ਮੈਨੂੰ ਦੱਸ ਦਿਓ।
ਮੈਂ ਮਾਰਚ ਚ ਆ ਕੇ ਗਈ ਹਾਂ ਹੁਣ ਪਹਿਲਾਂ
ਅੱਛਾ। ਮਾਰਚ ਦਾ ਮੈਨੂੰ ਪਤਾ ਨੀ ਸੀ ਜਦੋਂ ਹੁਣ ਆਏ ਤੁਸੀਂ ਮੈਨੂੰ ਦੱਸ ਦੇਓ ਫਿਰ ਮੈਂ ਮਿਲ ਕੇ ਜਾਊਗੀ ਤੁਹਾਨੂੰ ਪੱਕਾ।
ਹਾਂਜੀ ਹਾਂ ਬ ਜ਼ਰੂਰ ਆਇਉਂ ਕੋਈ ਨੀ।
ਹੋਰ ਕੀ ਰੋਟੀ ਪਾਣੀ ਦਾ ਬਣਾਇਆ ਨੀ ਹਜੇ। ਮੈਂ ਕਿਹਾ ਰੋਟੀ ਸਬਜ਼ੀ ਦਾ ਕੀਤਾ ਨੀ ਹਜੇ।
ਨਹੀਂ ਹਜੇ ਬਸ ਅਹ-ਅਹ ਉਹ ਸਬਜ਼ੀ ਕੱਟਦੀ ਸੀਗੀ ਮੰਮੀ ਤੇ ਹਜੇ ਬਸ ਲੇਟ ਹੀ ਖਾਂਣੇ ਆਂ। ਹਾਂਜੀ।
ਤੁਹਾਡੇ ਵੀ ਲੇਟ ਹੀ ਖਾਂਦੇ ਨੇ ਖੇਤੀ ਦਾ ਹੁੰਦਾ ਨਾ ਖੇਤੀ ਤੋਂ ਫੇਰ ਪਾਪਾ ਪੋਰੀ ਲੇਟ ਆਉਂਦੇ ਨੇ ਤਾਂ ਲੇਟ ਹੀ ਖਾਂਦੇ ਨੇ
ਹਾਂਜੀ ਹਾਂ ਲੇਟ ਹੀ ਖਾਂਦੇ ਨੇ ਫੇਰ ਔਖਾ ਫੇਰ ਉਦੋਂ ਹੀ ਪਕਾਈ ਦੀ ਐ।
ਹਾਂ ਬਰ।
ਖਾਦੀ ਆ ਹਾਂ ਸਾਰਾ ਦਿਨ ਫੇਰ ਉਹਨਾਂ ਨੇ ਕੰਮ ਕਰਨਾ ਹੁੰਦਾ।
ਸਾਰਾ ਦਿਨ ਕੰਮ ਕਰਨਾ ਹੁੰਦਾ ਫੇਰ ਆ ਕੇ ਸਹੀ ਹੈ, ਚਲੋ ਠੀਕ ਹੈ ਜੀ।
ਹਾਂਜੀ ਹਾਂ ਠੀਕ।